ਸਤਿ ਸ੍ਰੀ ਅਕਾਲ।
ਹੋਰ ਕੀ ਹਾ
ਉਹ ਵਧੀਆ ਉਹ ਵੀ। ਵਧੀਆ ਤੁਸੀਂ ਸੁਣਾਓ?
ਬਸ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਬੈਠੀ ਵੀ ਸੀ।
ਵਿਹਲੇ ਹੋ?
ਹਾਂਜੀ ਵਿਹਲੀ ਆ।
ਚਲੋ ਫਿਰ ਤੇ ਵਧੀਆ ਟਾਈਮ ਤੇ ਫੋਨ ਕੀਤਾ ਮੈਂ। ਤੁਹਾਡੇ ਤੋਂ ਕੰਮ ਸੀ ਥੋੜ੍ਹਾ ਮੈਨੂੰ।
ਦੱਸੋ।
ਆ ਅਸੀਂ ਯਾਦ ਤੁਹਾਡੇ ਘਰ ਆਏ ਸੀ ਪਿਛਲੀ ਵਾਰੀ। ਐ ਥੋੜੇ ਦਿਨ ਹੀ ਹੋਏ ਨੇ ਤੁਸੀਂ ਚਿਕਨ ਦੀ ਇੱਕ ਰੈਸਿਪੀ ਬਣਾਈ ਸੀ। ਮਤਲਬ ਡਿਨਰ ਤੇ ਆਏ ਸੀ ਅਸੀਂ, ਹਾਂ। ਉਹ ਨਾ ਸਭ ਨੂੰ ਬਹੁਤ ਪਸੰਦ ਆਇਆ ਤੇ ਮੇਰੇ ਹਸਬੈਂਡ ਕਹਿੰਦੇ ਸੀ ਉਸ ਰਾਤ ਓਦਾ ਈ ਬਣਾਓ। ਤੇ ਉਹੀ। ਖਾਣਾ ਹੈ। ਤੇ ਮੈਨੂੰ ਤੇ ਉਹ ਹੀ ਬੇਸਿਕ ਇੱਕ ਜਿਹੜਾ। ਦੇਸੀ ਸਟਾਈਲ ਚ ਬਣਦਾ ਉਦਾਂ ਹੀ ਆਉਂਦਾ ਬਨਾਉਣਾ ਤੇ ਕਦੀ ਟਰਾਈ। ਪਤਾ ਨਹੀਂ ਹੈ ਉਸ ਤੋਂ ਇਲਾਵਾ ਕੋਈ ਦੂਸਰੀ ਰੈਸਿਪੀ? ਤੇ ਅੱਜ ਨਾਲੇ ਬੱਚੇ। ਬੱਚੇ ਵੀ ਕਹਿ ਰਹੇ ਸੀ ਖਾਣਾ ਹੈ? ਤੇ ਮੈਂ ਕਿਹਾ? ਹੂੰ ਦੇਖਦੀ ਹਾਂ ਫੋਨ ਕਰਕੇ। ਕਰਕੇ ਟਾਈਮ ਇਹੋ ਜਿਹਾ ਕਿ ਸੁੱਤੇ ਦੇ ਹੁੰਦੇ ਨੇ ਇਸ ਟਾਈਮ ਸਭ ਤੇ ਮੈਂ ਕਿਹਾ। ਮੈਂ ਕੌਲ ਕਰਦੀ ਹਾਂ ਮੈਨੂੰ ਦੱਸੋ? ਕਿਵੇਂ ਬਣਾਏ ਸੀ ਤੁਸੀਂ ਉਹਨੂੰ ਅਸੀਂ ਚਾਰ ਜਣਿਆਂ ਨੇ ਖਾਣਾ ਹੈ? ਕਿੰਨੀ ਕੁਆਂਟਿਟੀ ਰੱਖਾ। ਅੱਛਾ ਮੈਨੂੰ ਦੱਸਿਆ ਜੇ?
ਵਨ ਕੇ ਜੀ ਨਾ ਪੇਵਾ ਚ ਸੁੱਟੀ?
ਅੱਛਾ ਹਾਂ ਵਨ ਕੇ ਜੀ ਉਹ ਤੇ ਮਤਲਬ ਇਹ ਤੇ ਅ। ਗ੍ਰੇਵੀ ਵਾਲਾ ਤਾਂ ਨਹੀਂ ਬਨੇਗਾ ਇਸ ਤਰ੍ਹਾਂ ਹੀ ਖਾਣਾ ਹੈ?
ਅੱਛਾ ਮੱਤਲਬ ਵਿਦਾਊਟ ਗ੍ਰੇਵੀ ਖ਼ਾਨਾ ਹੈਂ।
ਮੱਤਲਬ ਰੋਟੀ ਨਾਲ਼ ਲੱਗ ਜਾਏ। ਰਾਈਸ ਤੇ ਘੱਟ ਵੱਧ ਹੀ ਖਾਂਦੇ ਨੇਂ।
ਅੱਛਾ। ਤੇ ਫੇਰ ਲੈਮਨ ਚਿਕਨ ਟ੍ਰਾਈ ਕਰ ਲੋ
ਹਾਂ, ਉਹੀ ਤੁਸੀਂ ਉਹੀ ਤੇ ਬਣਾਏ ਸੀ।
ਅੱਛਾ ਲੈ
ਹਾਂ ਤੇ ਉਹੀ ਬਣਾਇਆ ਸੀ, ਤੁਸੀਂ ਉਸ ਦਿਨ, ਬਸ ਉਹ ਕਹਿੰਦੇ ਸੀ ਬ ਏਦਾਂ ਹੀ ਖਾਣਾ ਜ਼ਿਆਦਾ ਕੁਛ, ਖਾਣਾ ਨਈ ਹੈ ਨਾਲ ਹਾਂ ਜ਼ਿਆਦਾ, ਨਹੀਂੀ ਖਾਣਾ ਤੇ ਮੈਨੂੰ ਨਾਲੇ ਨਾ ਥੋੜਾ ਸਮਾਨ ਵੀ ਦੱਸੋ ਕਿ ਕਿਉਂਕਿ ਇਸ ਟਾਈਮ ਕੁਛ ਵੀ ਸਮਾਨ ਮੰਨ ਲਈਏ, ਚਿਕਨ ਦਾ ਮੇਰੇ ਕੋਲ ਉਹ ਵੀ ਮੈਂ ਆਰਡਰ ਕਰ ਲਾਂਗੀ ਨਾਲੇ ਚਿਕਨ ਵੀ ਮੰਗਵਾ ਲਾਂ ਕਿੰਨੀ ਕੁਆਂਟਿਟੀ ਚ ਬਣਾਵਾਂਗੇ। ਚਾਰ ਜਣੇ ਆ।
ਅੱਛਾਵਾ, ਵਿੱਚ ਹੀ ਬੜਾ ਹੈ
ਅੱਛਾ
ਓਹਨੂੰ ਅੱਛੀ, ਤਰ੍ਹਾਂ ਵਾਸ਼ ਉਨਹੂ ਅੱਛੀ ਤਰ੍ਹਾਂ ਬੋਸ਼ ਕਰ ਲੈਣਾ, ਨਾ ਪਹਿਲੇ ਤੇ ਵਾਸ਼ ਕਰਕੇ ਉਹਨੂੰ ਮੈਂ ਮਿੱਕ ਕਰ ਲੈਣਾ ਦਈ ਨਾਲ।
ਤੇ ਮੈਰੀਨੇਡ ਚ ਕੀ-ਕੀ ਪਾਣਾ ਹੈ।
'ਚ' ਗਾਰਲਿਕ, ਮਤਲਬ ਇੱਕ-ਇੱਕ ਹਾਂ, ਗਾਰਲਿਕ ਕੁੱਟ ਕੇ,
ਪਹਿਲੇ
ਹਾਂ, ਛਿਲ ਕੇ। ਪਹਿਲੇ ਛਿਲ ਕੇ ਫੇਰ ਉਹਨੂੰ ਕੁੱਟ ਲਓ, ਕੁੱਟ ਕੇ ਪਾ ਦੇਣਾ ਗਾਰਲਿਕ ਫਿਰ
ਹਾਂ-ਹਾਂ, ਗ੍ਰਾਇੰਡ ਵੀ, ਕਰ ਸਕਦੇ।
ਤੇ ਪੂਰਾ ਇੱਕ ਕਲੀ ਲਵਾਂ
ਹਾਂ ਵੈਸੇ ਤਾਂ ਦੋ ਕਲੀਆਂ ਪੈਣਗੀਆਂ ਲੈਮਨ ਚਿਕਨ ਚ ਬਟ ਪਹਿਲੇ ਤੁਸੀਂ ਕਲੀ ਅਗਰ ਜ਼ਿਆਦਾ ਵੱਡੀ ਵੱਡੀ ਹੈ ਤੇ ਤੇ ਇੱਕ ਹੀ ਪਾਣਾ
ਵੱਡੀ ਹੈ ਕਾਫ਼ੀ ਵੱਡਾ ਹੈ ਮਤਲਬ ਲਸਣ ਦੀ ਕਲੀ ਕਾਫ਼ੀ ਵੱਡੀ ਹੈ।
ਵੱਡੀਆਂ ਨੇ ਤੇ ਫੇਰ ਇੱਕ ਹੀ ਪਾ ਦਓ ਪੂਰੀ। ਤੇ ਉਹਨੂੰ ਗ੍ਰਾਇੰਡ ਕਰਕੇ ਕੇ ਉਹਦੇ ਵਿੱਚ ਦਹੀਂ ਵਿੱਚ ਮੈਂ ਹਾਂ ਹਾਂ ਬਾਹਰ ਨਿਕਦੀ ਤੇ ਉਹਨੂੰ ਦਹੀਂ ਵਿੱਚ ਮੈਰੀਨੇਟ ਕਰ ਦੋ। ਦੇ ਵਿੱਚ ਕਾਲੀ ਮਿਰਚ ਲੈ ਲਓ ਥੋੜੀ ਜਿਹੀ ਮਤਲਬ ਕਿੰਨੀ ਲੈ ਸਕਦੇ ਹੋ ਤੁਸੀਂ ਮਤਲਬ ਵੀਹ ਦੇ ਵੀਹ ਵੀਹ ਕਾਲੀ ਮਿਰਚ ਲੈ ਲੋ। ਮਤਲਬ ਟਵੰਟੀ ਵੀ ਕਾਉਂਟ ਕਰਕੇ ਟਵੰਟੀ ਤੇ ਉਹਨੂੰ ਫੇਰ ਉਹਨੂੰ ਵੀ ਗ੍ਰਾਇੰਡ ਕਰ ਲੋ।
ਅੱਛਾ ਉਹਨੂੰ ਵੀ ਗਾਇਣ ਕਰ ਲਾਂ
ਹਾਂ ਉਹ ਤੁਹਾਡੀ ਚੋਇਸ ਅਗਰ ਹਾਂ ਅਗਰ ਤੁਹਾਡੀ ਚੋਇਸ ਅਗਰ ਤੁਸੀਂ ਪਾਊਡਰ ਬਣਾਣਾ ਹੈ ਤੇ ਪਾਊਡਰ ਵੀ ਪਾ ਸਕਦੇ ਹੋ ਥੋੜ੍ਹੀ ਹਾਂ-ਹਾਂ ਦਰਦਰੀ ਹੂੰ ਉਹ ਵਾਲੀ ਪਾਣੀ ਹੈ। ਥੋੜੀ ਦਰਦਰੀ
ਹਾਂ ਤੇ ਉਹ ਤੇ ਫੇਰ ਉਹ ਦੋਹਰੀ ਨਾਲ ਕਰ ਲਾਂਗੇ ਹਨਾ ਥੋੜਾ ਉਹਦੇ ਨਾਲ ਸਹੀ ਰਹੇਗਾ ਅੱਛਾ ਹੋਰ ਕੀ ਪਾਣਾ ਐ।
ਕਮ ਸੇ ਕਮ ਅਗਰ ਜ਼ਿਆਦਾ ਟਾਈਮ ਹੈ ਤੁਹਾਡੇ ਕੋਲ ਤੇ ਤੇ ਟੂ ਜਾਂ ਥ੍ਰਰੀ ਆਰ ਵਾਸਤੇ ਰੱਖ ਦੋ ਫੇਜ਼ਰ ਚ ਫ੍ਰੀਜ਼ਰ ਚ,
ਅੱਛਾ ਫ੍ਰਰੀਜ਼ਰ
ਹੂੰ। ਅਗਰ ਨਹੀਂ ਟਾਈਮ ਹੈ ਤਾਂ ਥਰਟੀ ਮਿੰਨਟ ਜਾਂ ਵਨ ਆਰ ਇਨਾ ਹੋਵੇ ਤੇ ਇਨਾ ਰੱਖ ਸਕਦੇ ਹੋ।
ਅੱਛਾ ਅੱਛਾ।
ਹਾਂ। ਕਿਉਂਕਿ ਅੱਛ ਤਰ੍ਹਾਂ ਮੈਰੀਨੇਟ ਹੋ ਜਿਹੜਾ ਨਾ ਉਹ ਚਿਕਨ ਦੇ ਅੰਦਰ ਵੀ ਅੱਛੀ ਤਰ੍ਹਾਂ ਮੈਰੀਨੇਟ ਮੈਰੀਨੇਸ਼ਨ ਹੋ ਜਾਏਗੀ।
ਤੇ ਬਸ ਇਸ ਤੋਂ ਇਲਾਵਾ ਹੋਰ ਕੁਛ ਨੀ ਪਾਣਾ ਲਸਣ ਔਰ ਕਾਲੀ ਮਿਰਚ
ਉਹ ਨਮਕ ਸੋਲਟ ਬਾਅਦ ਚੋਂ ਪਾਉਣਾ ਜਦੋਂ ਤੁਸੀਂ ਮਤਲਬ ਮੈਰੀਨੇਟ ਕਰਕੇ ਤੜਕਾ ਲਗਾਉਣਾ ਹੋਏਗਾ ਨਾ।
ਹਾਂ ਪਾਣੀ ਛੋੜ ਜਾਂਦਾ ਹਨਾ।
ਛੋੜ ਜੇਗਾ ਹੋਰ ਉਹ ਫੇਰ ਤੇਜ਼ ਵੀ ਨਾ ਹੋ ਜੇ ਜਦੋਂ ਤੜਕਾ ਲਗਾਓ ਤੇ ਤੇਜ਼ ਨਾ ਹੋਜੇ।
ਹਾਂ ਉਹ ਵੀ ਗੱਲ ਹੈ।
ਇਸ ਕਰਕੇ ਪਹਿਲੇ ਤੁਸੀਂ ਮੈਨੂੰ ਮੈਰੀਨੇਸ਼ਨ ਸਿਰਫ ਗਾਰਲਿਕ ਹੋਰ ਇਹਦੇ ਨਾਲ ਹੀ ਕਰਨਾ ਕਾਲੀ ਮ
ਅੱਛਾ ਹੋਰ ਉਸ ਤੋਂ ਇਲਾਵਾ ਕੋਈ ਮਸਾਲਾ ਤੇ ਨੀ ਪਾਣਾ ਵਿਚ।
ਉਸ ਤੋਂ ਬਾਅਦ ਕੁਛ ਵੀ ਕੋਈ ਮਸਾਲਾ ਨਹੀਂ ਪਾਉਣਾ। ਫੇਰ ਉਹਨੂੰ ਬਟਰ ਅਗਰ ਬਟਰ ਬਟਰ ਪਾ ਸਕਦੇ ਹੋ ਅਗਰ
ਨਹੀਂ ਉਹ ਫਲੇਵਰ ਫੁਲ ਬਣਾਣਾ ਹੈ ਕੋਈ ਉਹਦੇ ਚ ਉਹ ਨੀ ਕਰਨੀ ਕਿਉਂਕਿ ਮੈਂ ਪਹਿਲੀ ਵਾਰੀ ਬਣਾ ਰਹੀ ਹਾਂ ਹਾਂ ਕਿਉਂਕਿ ਫੇਰ ਐਵੇਂ ਬੱਚਿਆਂ ਦੇ ਮੂੰਹ ਲੇ ਜਿਹੇ ਨਾ ਫੇਰ ਖਾਂਦੇ ਨੀ ਆ ਦੁਬਾਰਾ ਚ ਹੀ
ਤੇ ਫਿਰ ਬਟਰ ਪਾ ਸਕਦੇ ਹੋ। ਅਮੂਲ ਬਟਰ ਪਾ ਦੋ ਹੂੰ ਹਾਫ ਪਹਿਲੇ ਹਾਫ ਪਾ ਕੇ ਦੇਖਣਾ।
ਤੇ ਕੀ ਬਟਰ ਦੀ ਕੁਆਂਟਿਟੀ ਕਿੰਨੀ ਲਵਾਂ?
ਨਾ ਇੱਕ ਪੂਰੀ ਲ਼ੇ ਲੇਣਾ ਜੋ ਉਹ ਸ਼ਾਇਦ ਸੌ ਗ੍ਰਾਮ ਨੀ ਆਂਦੀ ਪਤਾ ਨੀ ਨੇ ਉਹਦੀ ਆਂਦੀ ਵੱਡੀ ਵਾਲੀ ਹਾਂ ਸਿਕਸਟੀ ਵਾਲੀ ਤੇ ਉਹਨੂੰ ਪਹਿਲੇ ਹਾਫ ਪਾ ਕੇ ਦੇਖਣਾ ਅਗਰ ਉਹ ਇੰਨਾ ਇਨਫ ਹੋਏਗਾ ਅਗਰ ਜ਼ਿਆਦਾ ਓਇਲੀ ਓਇਲੀ ਨਾ ਕਰਨਾ।
ਹਾਂ ਇਨਾ ਵੀ ਓਇਲੀ ਨਹੀਂ ਹਾਂ ਹਾਂ।
ਥੋੜਾ ਓਇਲੀ ਬਟਰੀ ਬਟਰੀ ਰੱਖ ਣਾ ਤੇ ਫਿਰ ਬੂਰੀ ਪਾ ਦੇਣਾ।
ਅੱਛਾ ਅੱਛਾ।
ਪਹਿਲੇ ਤੁਸੀਂ ਹਾਫ ਵੀ ਪਾਣਾ ਕਿਉਂਕਿ ਉਹ ਹਾਫ ਬਾਅਦ ਚੋਂ ਹਾਂ ਘੱਟ ਹਣ ਬਾਅਦ ਚੋਂ ਹੋਰ ਪਾ ਨੇ ਤੇ ਫੇਰ ਫੇਰ ਉਹਨੂੰ ਜੋ ਚ ਜ਼ ਸੀ ਨਾ ਮੈਰੀਨੇਸ਼ਨ ਵਾਲਾ ਤੇ ਉਹਨੂੰ ਨਾਲ ਹੀ ਪਾ ਦੇਣਾ ਹੈ।
ਉਹਦੇ ਵਿੱਚ ਹੀ ਪਾ ਦੇਣਾ?
ਤੇ ਬਟਰ ਦਨ। ਕਿਉਂਕਿ ਬਟਨ ਨੂੰ ਜ਼ਿਆਦਾ ਹੀਟ ਨਹੀਂ ਕਰਦਾ। ਨਾ। ਨਿਦੂ ਯੈਲੋ ਹਾਂ ਉਹ ਸੜ ਜਾਂਦਾ ਹੈ ਹਮ ਤੇ ਫੇਰ ਉਹ ਨਾਲ। ਫੇਰ ਚਿਕਨ ਨੂੰ ਪਾ ਦੇਣਾ। ਤੇ ਫੇਰ ਸੋਲਟ ਆਪਣੇ ਅਕੋਰਡਿੰਗ। ਟੇਸਟ ਕਰ ਲੈਣਾ ਕਿ ਵੀ ਸੋਲਟ ਪੂਰਾ ਹੈ। ਉਹਦੇ ਅੰਦਰ ਅਗਰ ਤੁਸੀਂ ਓਪਸ਼ਨਲ ਅਗਰ। ਤੁਸੀਂ ਅਨੀਅਨ ਪਾਣੇ ਅਨੀਅਨ ਵੀ ਪਾ ਸਕਦੇ ਹੋ।
ਅਨੀਅਨ ਤੇ ਅੱਛੇ ਲੱਗਦੇ ਆ ਮੂੰਹ ਚ ਥੋੜਾ। ਕਰੰਚ ਅੰਦਾ।
ਅਨੀਅਨ ਨੂੰ ਨਾ ਤੁਹਾਨੂੰ ਬਿਲਕੁਲ ਬਰਾਊਨ ਜਿੱਦਾਂ ਬਰਿਆਨੀ ਦੇ ਵਿੱਚ ਪੈਂਦੇ ਆ ਨਾ ਬਰਾਊਨ। ਕਰਕੇ ਅਨਿਅਨ ਕ੍ਰਿਸਪੀ ਅਨਿਅਨ ਹੁੰਦੇ ਨੇ ਉਸ ਤਰ੍ਹਾਂ ਪਾ ਸਕਦੇ ਹੋ ਤੁਸੀਂ ਉਸ ਤਰ੍ਹਾਂ ਤੁਸੀਂ ਬਰਾਊਨ ਹਾਂ ਫਿਰ ਕਿਉਂਕਿ ਬ। ਤ 'ਚ ਤੇ ਹੋਣ। ਅਨਿਅਨ ਤੇ ਤੁਹਾਨੂੰ ਇਹ ਪਹਿਲੇ ਹਾਂ। ਘਿਓ ਵਿੱਚ ਵੀ ਬੜਾ ਟਾਈਮ ਲੱਗੇਗਾ ਪਰ ਤੁਹਾਡੇ ਕੋਲ ਸਰਸੋ ਦਾ ਤੇਲ ਇਹ ਉਹਦੇ ਚ ਕਰ ਲੈਣਾ ਤੇ ਓਇਲ ਓਇਲ ਹਟਾ ਕੇ ਸਿਰਫ ਅਨੀਆਂਨ ਅਨੀਅਨ ਰੱਖਣਾ ਓਹਦੇ ।
ਅੱਛਾ ਸਰ। ਉਹਦੇ ਤੇ ਹਾਂ ਉਹਤੇ ਸਪਰੈਡ ਕਰ ਲਾਂਗੀ ਨਾ ਫੈਲਾ ਦਾਂਗੀ ਉਹਨਾਂ ਨੂੰ ਤੇ ਫੇਰ ਮੈਂ ਸਰਸੋ ਉਹਦੇ ਤੇਲ ਚ ਹੀ ਥੋੜ੍ਹਾ ਕਿ ਅਨੀਅਨ ਨਾਲ ਥੋੜ੍ਹਾ ਫਲੇਵਰ ਅੱਛਾ ਆ ਜਾਏਗਾ।
ਇਹ ਨਾਲ। ਤੇ ਉਹਨੂੰ ਤੁਸੀਂ ਵਿੱਚ ਪਾ ਕੇ। ਪਾ ਦੇਣਾ ਫੇਰ ਉਹ ਜਿੰਜਰ। ਪਾ ਦੇਣਾ ਮੋਟਾ-ਮੋਟਾ ਅਗਰ ਤੁਸੀਂ ਖਾਂਦੇ ਹੋ ਆ ਬੱਚੇ ਖਾ ਲੈਂਦੇ।
ਨਹੀਂ ਅੰਦਰ ਅਕਲ ਇਹਨਾਂ ਨੂੰ ਬੜਾ ਉਹ ਲੱਗਦਾ ਮੂੰਹ ਚ ਆਉਣਾ ਹੀ।
ਸਭ ਨਾਲ ਇਹੀ ਹਾਲ ਆ। ਹਾਂ ਤੇ ਫਿਰ ਤੁਸੀਂ ਰਹਿਣ ਦੇਣਾ ਕਿਉਂਕਿ ਪੇਸ ਨਾਲ ਤੇ ਫਿਰ। ਥੋੜਾ ਫਲੇਵਰ ਚੇਂਜ ਹੋਜੇਗਾ ਨਾ। ਤੇ ਪੇਸਟ ਲੈਣ ਦੇਣਾ ਤੁਸੀਂ ਇਹ। ਤਰ੍ਹਾਂ ਹੀ ਮਤਲਬ ਬਿਨ੍ਹਾਂ ਗਰਲਿਕ ਤੋਂ ਬਣਾ ਲੋ।ਤੇ ਉਹ ਪਾ ਲੈਣਾ। ਗ੍ਰੀਨ ਚਲੀ। ਹਰੀ ਮਿਰਚਾਂ ਵ ਵੱਡੀ-ਵੱਡੀ ਵੱਡੀ-ਵੱਡੀ ਕੱਟ। ਤੇ ਪਾਉਣਾ ਨਾ। ਹਾਂ ਲੰਬੀਆਂ-ਲੰਬੀਆਂ ਉਹ ਵੀ ਆਪਣੇ-ਆਪਣੇ ਹਿਸਾਬ ਨਾਲ। ਪਾ ਲੈਣਾ ਕਿ ਤੁਹਾਨੂੰ ਅਗਰ ਜ਼ਿਆਦਾ ਸਪਾਈਸੀ ਨਹੀਂ ਨੋਰਮਲ ਖਾਣਾ ਹੈ ਤਾਂ ਦੋ ਤਿੰਨ ਬੜੀਆਂ ਨੇ ਅਗਰ। ਜ਼ਿਆਦਾ ਸਪਾਈਸੀ।
ਹਰੀਆਂ ਮਿਰਚਾਂ ਤੇ ਹੈ ਪਰ ਉਹ ਘੱਟ ਤਿੱਖੀਆਂ ਨੀ ਹੈਗੀਆਂ। ਮਤਲਬ ਅੱਛੀਆਂ ਨੇ ਹਾਂ ਮਤਲਬ ਉਹ ਥੋੜ੍ਹੀ ਨਾ ਸਬਜ਼ੀਆਂ 'ਚ ਪਾਲੋ ਨਾ। ਤੇ ਸਵਾਦ ਲੱਗਦੀਆਂ ਨੇ ਹਾਂ ਸਵਾਦ ਲੱਗਦੀਆਂ ਨੇ ਮੈਂ ਵੀ ਲੰਬੀਆਂ ਪਾ ਦਿੰਦੀ ਹਾਂ ਹਰੇਕ ਸਬਜ਼ੀ 'ਚ ਪਾ ਦਿੰਦੀ ਹਾਂ। ਤੇ ਹਾਂ ਕਿਉਂਕਿ ਨਾਲ ਥੋੜ੍ਹੀ ਥੋੜੀ ਕਰੰਚੀ ਰੱਖਦੀ ਆ ਮਤਲਬ ਜ਼ਿਆਦਾ ਉਹਨੂੰ ਉਹ ਨੀ ਕਰਦੀ ਤੇ ਉਹ ਅਲੱਗ ਤੋਂ ਖਾਣ 'ਚ ਵੀ ਸਵਾਦ ਆਉਂਦਾ ਹਾਂ ਤੇ ਉਹ ਹਰੀਆਂ ਮਿਰਚਾਂ ਤੇ ਮੈਨੂੰ ਪਾਣੀ ਹੀ ਹੈ ਹਰ ਸਬਜ਼ੀ 'ਚ
ਹੂੰ ਪੰਜ ਛੇ ਪਾਲੋ।
ਹਾਂ ਪੰਜ ਛੇ ਹਾਂ ਅੱਛਾ ਹੋਰ ਫਿਰ
ਬਸ ਉਹਨੂੰ ਥੋੜ੍ਹਾ ਦੇਰ ਉ ਸਟੀਮ 'ਚ ਰੱਖੋਗੇ, ਅਗਰ ਤੁਹਾਨੂੰ ਲੱਗੇ ਕਿ ਜ਼ਿਆਦਾ ਗੱਲ ਰਿਹਾ।
ਅੱਛਾ
ਤੋਂ ਉਹਦੀ ਪਲੇਟ ਜਾਂ ਫਿਰ ਕੋਈ ਲਟ ਹਟਾਦੋ ਉਹਦੀ ਤੇ ਚੈੱਕ ਕਰਦੇ ਰਹਿਣਾ ਅਗਰ ਉਹਦੀ ਗਰੇਵੀ ਜ ਥੀਕ ਕਰਨੀ ਐ। ਜਿੱਦਾਂ ਰੋਟੀ ਨਾਲ ਖਾਣੀ ਐ। ਥੋੜਾ ਕੋਰਨਫਲਾਵਰ ਪਾ ਦੋ ਉਹਦੇ ਅੰਦਰ ਥੋੜਾ ਜਿਹਾ ਮਤਲਬ ਹਾਫ ਚਮਚ ਹੀ ਪਾਣਾ।
ਹਾਫ ਚਮਚ ਪਾਣੀ
ਗ੍ਰੇਵੀ ਪਾਣੀ 'ਚ ਪਾਣੀ 'ਚ ਘੋਲ ਕੇ ਨਾ ਉਹਨੂੰ ਉਹਦੇ ਵਿੱਚ ਲੈਮਨ ਚਿਕਨ 'ਚ ਪਾ ਦੇਣਾ ਤੇ ਉਹਦੀ ਗ੍ਰੇਵੀ ਥੋੜੀ ਥਿੱਕ ਹੋ ਜਾਏ
ਅੱਛਾ ਚਲੋ ਠੀਕ ਓਕੇ ਫੇਰ ਉਸ ਤੋਂ ਬਾਅਦ
ਬਸ ਉਸ ਤੋਂ ਬਾਅਦ ਤੁਸੀਂ ਚੈੱਕ ਕਰਦੇ ਰਹਿਣਾ ਕਿ ਗੱਲ ਗਿਆ।
ਤੇ ਲੈਮਨ ਕਦੋਂ ਪਾਣਾ ਹੈ ਫਿਰ
ਤੁਸੀਂ ਪਹਿਲੇ ਪਾ ਸਕਦੇ ਹੋ ਬਾਅਦ ਚੋਂ ਵੀ ਪਾ ਸਕਦੇ ਹੋ। ਲੈਮਨ ਤੁਸੀਂ ਅਗਰ ਮੈਰੀਨੇਸ਼ਨ ਦੇ ਅੰਦਰ ਪਾ ਦੋਗੇ ਤਾਂ ਵੀ ਸਹੀ ਰਹੇਗਾ ਕਿਉਂਕਿ ਨਮਕ ਤੇ ਪਾਇਆ ਨੀ ਹੋਇਆ ਉਹਦੇ ਤੇ ਉਹ ਪਹਿਲੇ ਹੀ ਤੁਸੀਂ ਪਾ ਸਕਦੇ ਹੋ ਪਹਿਲੇ ਪਰ ਤੁਸੀਂ ਹਾਂ ਵਨ ਹੀ ਪਾਣਾ ਵਨ ਹੀ ਪਾਣਾ ਹੂੰ ਅਗਰ ਉਹ ਬਹੁਤ ਜ਼ਿਆਦਾ ਅੰ ਰਸ ਏ ਲੈਮਨ ਦੇ ਅੰਦਰ ਤੇ ਇਕ ਈ ਪਾਣਾ। ਅਗਰ ਤੁਹਾਨੂੰ ਲੱਗੇ ਉਸ ਤੋਂ ਬਾਹਰ ਟੇਸ ਕਰਕੇ ਦੇਖ ਲੈਣਾ, ਅਗਰ ਲੱਗੇ ਕਿ ਤੁਹਾਨੂੰ ਵੀ ਥੋੜਾ ਖੱਟਾਪਣ ਘੱਟ ਲੱਗ ਰਿਹਾ ਤੇ ਹਾਫ ਹੋਰ ਪਾ ਦੇਣਾ। ਅਗਰ ਵੈਸੇ ਤਾਂ ਇਨਫ਼ ਹੋਏਗਾ ਇੱਕ ਹੀ ਬੜਾ ਹੋਏ।
ਹਾਂ ਫੇਰ ਜ਼ਿਆਦਾ ਖੱਟਾ ਵੀ ਮਜ਼ਾ ਨਹੀਂ ਆਏਗਾ ਹਾਂ।
ਨਹੀਂ ਫੇਰ ਉਹ ਨਾ ਚਿਕਨ ਵੀ ਨੀ ਗੱਲੇਗਾ, ਤੇ ਚਿਕਨ ਨੂੰ ਜਿੰਨੇ ਉਹਨੇ ਗੱਲਾਂ ਅੱਧੇ ਘੰਟੇ ਚ ਇਹ ਫਿਰ ਲੱਗੇਗਾ। ਦੋ ਤਿੰਨ ਘੰਟੇ ਚਿਕਨ ਪਕਾਨ
ਅੱਛਾ ਚਲੋ ਕੋਈ ਨੀ ਅੱਜ ਟਰਾਏ ਕਰਦੀਆਂ ਹੁਣ ਰੱਬ ਰੱਖਾ ਜਿਵੇਂ ਬਣਾਵਾਂਗੀ। ਪਤਾ ਲੱਗੇਗਾ ਫੇਰ ਦੱਸਾਂਗੀ ਬਣਾ ਕੇ ਚਲੋ ਕੋਈ ਨੀ ਠੀਕ ਹੈ, ਹਾਂਜੀ ਓਕੇ ਓਕੇ ਸਸ ਰੀ ਕਾਲ ਓ ਕੇ ਹਾਂਜੀ।